ਕੀ
ਹੈਲੋ
ਹੈਲੋ
ਹਾਂ ਸਤਿ ਸ਼੍ਰੀ ਅਕਾਲ ਜੀ
ਕੀ ਹਾਲ ਚਾਲ
ਹਾਂ ਠੀਕ ਹੈ ਜੀ ਤੁਸੀਂ ਸੁਣਾਓ
ਇਹ ਵੀ ਵਧੀਆ ਕੀ ਕਰਦੇ
ਮੈਂ ਕਿਚਨ ਵਿੱਚ ਸੀ ਬਸ ਬੱਚਿਆਂ ਦਾ ਨਾਸ਼ਤਾ ਨੁਸ਼ਤਾ ਬਣਾ ਰਹੀ ਸੀ
ਅੱਛਾ ਸਾਡਾ ਅੱਜ ਦਾ ਟੋਪਿਕ ਹੈ ਵੀ ਵੈਸੇ ਨਾਸ਼ਤਾ ਹੀ ਭੋਜਨ ਮਤਲਬ ਤੁਸੀਂ ਕੀ ਬਣਾਇਆ
ਮੈਂ ਨਾਸ਼ਤੇ ਚ ਬਣਾਏ ਸੀ ਅੱਜ ਪਨੀਰ ਦੀ ਭੁਜੀ ਬਣਾਈਏ ਹੋਰ ਕੁਛ ਬੱਚਿਆਂ ਨੇ ਰਿਤਿਕ ਮੇਰੇ ਬੇਟੇ। ਤੇ ਨਹੀਂ ਖਾਣੇ ਸੀ ਐਗ ਬੋਇਲ ਉਹਨੂੰ ਐਗ ਬੋਇਲ ਕਰ ਕੇ ਦਿੱਤੇ ਨੇ।
ਅੱਛਾ
ਹਾਂ
ਹਾਂ, ਕਈ ਲੋਕੀ ਕਰਦੇ ਆ ਬ੍ਰੇਕਫਾਸਟ ਚ ਐਗ ਖਾਂਦੇ ਆ ਹਨਾ।
ਹਾਂ ਮੇਰਾ ਮੇਰਾ ਬੇਟਾ ਜਿੰਮ ਕਰਦਾ ਹੈ ਨਾ ਫਿਰ ਉਹਨੂੰ ਨਾਸ਼ਤੇ ਚਾਹੀਦਾ ਹੁੰਦਾ ਪ੍ਰੋਟੀਨ।
ਠੀਕ ਹੈ। ਤੁਹਾਨੂੰ ਸਭ ਤੋਂ ਜ਼ਿਆਦਾ ਸਵਾਦ ਕੀ ਬ। ਅਸੀਂ ਅਸੀਂ ਅੱਜ ਮਤਲਬ। ਭਿੰਡੀਆਂ ਦਹੀਂ ਹਮ ਫਿਰ ਕੜੀ ਚਟਨੀ ਤੇ ਰੋਟੀ।
ਠੀਕ ਆ ਹਾਂ ਜੀ। ਹਾਂ ਹਾਂ ਅਸੀਂ ਵੀ ਨਾ ਸੈਲੇਡ ਵਗੈਰਾ ਸਭ ਹੋ।
ਤਿੰਨ ਚਾਰ ਦਿਨਾਂ ਬਾਅਦ ਕੀਤਾ ਨਾ ਸਿਹਤ ਜਿਹੀ ਨੀ ਠੀਕ ਸੀ ਫਿਰ ਡਾਕਟਰ ਨੇ ਰੋਟੀ ਮਨਾ ਕੀਤੀ ਸੀ। ਫੇਰ ਅੱਜ ਚੰਗੀ ਖਾਧੀ।
ਹ ਠੀਕ ਕੋਟਾ ਪੂਰਾ ਕਰ ਲਿਆ।
ਨਹੀਂ ਮਤਲਬ ਖਾਣੀ ਸੀ ਫੇਰ ਇੰਨੇ ਦਿਨਾਂ ਬਾਅਦ ਖਾਧੀ ਸੀ ਨਾ ਫੇਰ ਉਹ ਕਹਿੰਦੇ ਸੀ ਖਾ ਲਈਉ।
ਠੀਕ ਹੈ ਨਹੀਂ ਨਹੀਂ ਮੈਂ ਮਜ਼ਾਕ ਕਰ ਰਹੀ ਹਾਂ ਦੇਖੋ ਖਾਨਾ ਤਾਂ ਇਹ ਜਦ। ਖਾ ਖਾਓਗੇ ਤਾਂ ਹੀ ਇੱਕ ਕੰਮ ਕਰੋਗੇ ਨਾ।
ਹਾਂਜੀ
ਜਦ ਕੁਛ ਸਰੀਰ ਅੰਦਰ ਜਾਏਗਾ ਤੇ ਤਦ ਵੀ ਸਾਨੂੰ ਐਨਰਜੀ ਮਿਲੇਗੀ। ਅਗਰ ਅੱਛਾ ਨਾਸ਼ਤਾ ਕਰੋਗੇ। ਨਾਸ਼ਤਾ ਸਾਡਾ ਥੋੜਾ ਹੈਵੀ ਰਹਿੰਦਾ। ਹੈ ਬਾਕੀ ਉਸ ਤੋਂ ਬਾਅਦ ਦੁਪਹਿਰ ਦੁਪਹਿਰ ਦਾ ਕਮ ਹੀ ਖਾਂਦੇ ਹੈ ਬੱਚੇ ਮੇਰੇ।
ਅਸੀਂ ਵੀ ਨਹੀਂ ਖਾਂਦੇ ਸਿਰਫ ਬ੍ਰੇਕਫਾਸਟ ਕਰ ਲਈਦਾ। ਹੁਣ ਜਦੋਂ ਕੋਲਜ ਸਟਾਰਟ ਹੋ ਜਾਨੇ ਆ ਫਿਰ ਬ੍ਰੇਕਫਾਸਟ ਵੀ ਸਕਿੱਪ ਹੋ ਜਾਇਆ ਕਰਨਾ ਫਿਰ ਲੰਚ ਲੈ ਜਾਇਆ ਕਰਨਾ ਨਾਲ। ਲੰਚ ਤੋਂ ਬਾਅਦ ਸਿੱਧਾ ਡਿਨਰ।
ਹਾਂ ਹੋਰ ਸੁਣਾਓ ਬੱਚੇ ਬੁੱਚੇ?
ਮੇਰੇ ਬੱਚੇ। ਬੱਚੇ ਨਹੀਂ ਹੈਗੇ ਮ
ਅੱਛਾ ਐਨ ਮੈਰਿਡ ਹੈਗਾ ਤੁ ਸੀਗਾ। ਅੱਛਾ ਅੱਛਾ ਅੱਛਾ ਕੀ ਕਰ ਰਹੇ ਜੀ?
ਕੁਝ ਨੀ ਬਸ ਕਾਲਜ ਸ਼ੁਰੂ ਹੋਏ ਨੇ ਪਲੱਸ ਟੂ ਕੀਤੀ ਆ ਹਾਲੇ।
ਅੱਛਾ ਅੱਛਾ ਪਲਸੂ ਕਰਕੇ ਹਟੀ ਜੇ ਹਾਂ ਠੀਕ ਹੈ। ਮੈਨੂੰ ਫੋਨ ਦਿਖਾ ਰਿਹਾ।
ਹਾਂਜੀ
ਨਈ ਮੈਂ ਗੁੜੀਆਂ ਨੂੰ ਕੁੱਛ ਕਹਿ ਰੀ ਆਂ।
ਅੱਛਾ ਕੋਈ ਨੀ ਤੁਹਾਨੂੰ ਸਭ ਤੋਂ ਜਿਆਦਾ ਸਵਾਦ ਕੀ ਬਣਾਉਣਾ ਆਂਦਾ।
ਸਭ ਤੋਂ ਜਿਆਦਾ ਸਵਾਦ?
ਹਾਂਜੀ।
ਮੈਂ ਮੈਂ ਸਭ ਕੁੱਛ ਈ ਬਣਾ ਲੈਂਨੀ ਆਂ ਮੈਂ ਹਾਊਸ ਵਾਈਫ ਹੈਗੀ ਆ ਤੇ ਮੈਨੂੰ ਸਭ ਕੁੱਛ ਈ ਆਂਦਾ ਬਣਾਣਾ। ਹਾਂ-ਹਾਂ-ਹਾਂ
ਸਾਰਾ ਕੁੱਛ ਬਣਾ ਲੈਂਨੇ ਆਂ?
ਸਾਰਾ ਕੁੱਛ ਬਣਾ ਦਿੰਦੇ ਓ। ਦੱਸੋ ਤੁਸੀਂ ਮੈਂ ਤੁਹਾਨੂੰ ਦੱਸਦੀ ਆ ਕੀ ਬਣਾਵਾ ਸਿੱਖਣ ਦੇ? ਸਿੱਖਦੇ ਓ?
ਮੈਂ ਵੀ ਸਾਰਾ ਕੁੱਛ ਬਣਾ ਲੈਨੀ ਓਲਮੋਸਟ ਆਂਦਾ ਮੈਨੂੰ।
ਹਾਂ ਅਸੀਂ ਵੀ। ਸਾਰਾ ਕੁੱਛ ਬਣਾ ਦਨੇ ਆਂ ਜੈਵੇਂ ਕੀ ਮੈਂ ਹੁਣ ਬਣਾਈ ਸੀ ਅੰਬ ਦੀ ਚਟਣੀ। ਅੰਬ ਕੱਚੀ ਅੰਬੀ ਦੀ।
ਕਿਆ ਹੈ।
ਮੰਮੀ ਨੂੰ ਹੋ ਗਏ ਦੋ ਦਿਨ ਹੋਗੇ ਨੇ ਦੋ ਤਿੰਨ ਦਿਨ ਬਣਾਏ ਹੋਏ ਅੱਧੇ।
ਕਿੱਦਾਂ ਬਨਾਈ ਚਟਨੀ ਦੱਸੋਗੇ?
ਹੇਨ ਜੀ।
ਮੈਂ ਕਿਹਾ ਚਟਨੀ ਕਿੱਦਾਂ ਬਣਾਨੀ ਦੱਸੋਗੇ?
ਮੈਂ ਹਾਂਜੀ ਜ਼ਰੂਰ, ਮੈਂ ਬਣਾਈ ਸੀ ਪਹਿਲੇ ਕੱਚੀ ਅੰਬੀ ਲਿਆ ਕੇ। ਬਜ਼ਾਰੋਂ ਓਨੂੰ ਛਿੱਲ ਲੋ। ਲੈਣੀ ਪੂਰੀ ਕੱਚੀ ਹੈਗੀ। ਵਾਈਟ ਵਾਲੀ ਮਤਲਬ ਵਿੱਚੋਂ ਵਾਈਟ ਹੋਏ, ਯੇਲੋ ਨਾ ਹੋਏ। ਫੇਰ ਓਨੂੰ ਕੱਦੂਕਸ ਕਰਲੋ।
ਅੱਛਾ, ਫੇਰ।
ਕੱਦੂਕਸ ਕਰਕੇ ਫੇਰ, ਓਨੂੰ ਇੱਕ ਦਿਨ ਰੱਖੋ ਧੁੱਪੇ ਚ ਧੁੱਪ ਹੈਗੀ। ਧੁ ਧੁੱਪ ਲਗਵਾ ਲੋ ਨਈ ਧੁੱਪ ਹੈਗੀ ਤੇ, ਪੰਖੇ ਥੱਲੇ ਬਸ ਰੱਖੋ। ਓ ਥੋੜਾ ਜਾ ਐਸ ਤਰਾਂ, ਸੁੱਕ- ਸੁੱਕ ਜਾਏਗੀ ਨਾ। ਪਲੇਟ ਦੀ ਕਿਨਾਰੇ ਤੋਂ ਥੋੜਾ-ਥੋੜਾ। ਬਸ ਫੇਰ ਓਨੂੰ, ਅਸੀਂ ਚੀਨੀ ਚ ਪਕਾਣਾ ਹੈ। ਚੀਨੀ ਯਾਂ ਗੁੜ ਜੋ ਵੀ ਮਨ ਆਪਣਾ।
ਮਿੱਠੀ ਵਾਲੇ ਬਨਾਣੇ ਓ?
ਹੈਨ ਜੀ।
ਮਿੱਠੀ ਵਾਲੀ ਚਟਨੀ ਬਣਾਂਦੇ ਓ?
ਹਾਂ-ਹਾਂ ਮਿੱਠੇ ਵਾਲੀ।
ਹਾਂ ਸਾਡੇ ਮਿੱਠੀ ਘੱਟ ਖਾਂਦੇ, ਦੂਸਰੀ ਬੋ ਖਾਂਦੇ ਐ।
ਅੱਛਾ ਅੱ ਤੇ ਫੇਰ ਓਨੂੰ ਹਾਂ। ਜੈਵੇਂ ਇੱਕ ਕਿੱਲੋ ਹੈਗੀ ਨਾ ਅੰਬੀ। ਤੇ ਓਦੇ ਵਿਚ ਅਸੀਂ, ਇੱਕ ਕਿੱਲੋ ਹੀ ਪਾਣਾ ਮਿੱਠਾ। ਚਾਏ ਓ ਗੁੜ ਦਾ ਮਿੱਠਾ ਪਾ ਲੋ, ਚਾਏ ਓ ਚੀਨੀ ਦਾ ਪਾ ਲੋ, ਚਾਏ ਮਿਸ਼ਰੀ ਪਾ ਲੋ ਜੋ ਮਰਜ਼ੀ ਆਪਣਾ ਫੇਰ ਫੇਰ ਓਨੂੰ ਪਕਾਓ ਉੱਪਰ, ਰਖ ਦੋ ਗੈਸ ਤੇ ਪੈਲੇ ਤੇ ਥੋੜਾ ਜਿਹਾ ਪਾਣੀ ਪਾ ਕੇ, ਚੀਨੀ ਮੈਲਟ ਹੋਜੇਗੀ ਨਾ। ਓਦੇ ਚ ਈ ਅੰਬੀਆਂ ਪਾ ਦੋ ਨਾਲ ਈ ਸਾਰੀ। ਫੇਰ ਓ ਸਾਰਾ ਪਾਣੀ- ਪੂਣੀ ਛੱਡ ਜਾਣਗੀਆਂ ਵਧੀਆ ਤਰਾਂ।
ਤੁਹਾਨੂੰ ਹਾਡੇ ਜਿੱਦਾਂ, ਹੁਣ ਏਧਰ ਵਾਲੀ ਸਾਈਡ ਕੈਂਦੇ ਆ। ਓ ਹੁੰਦਾ ਨੀ ਅੰਬੀਆਂ ਦਾ ਮਲਾਂਜੂ ਜਾਂ ਛਿੱਛਾ। ਤੁਹਾਡੇ ਕੀ ਕੈਂਦੇ ਪਤਾ?
ਅਸੀਂ, ਅਸੀਂ ਤੇ ਏਈ ਕੈਂਨੇ ਆਂ ਅੰਬੇ ਦੀ ਚਟਨੀ। ਸਾਡੇ ਏਥੇ ਤੇ ਚਟਨੀ ਈ ਕੈਂਦੇ ਨੇ।
ਕੋਨੀਅਨ ਦਾ ਅੰਬੀਆਂ ਨੂੰ ਉਬਾਲ ਕੇ, ਉਸ ਤੋਂ ਬਾਦ ਵਿੱਚ। ਓਦੇ ਵਿੱਚ ਮਿੱਠਾ ਪਾ ਕੇ ਫੇਰ ਓਨੂੰ ਪਾਣੀ ਦੇ ਵਿੱਚ ਪਾਣਾ।
ਓ ਔਨ ਹਾਂ, ਆਮ ਪੰਨਾ ਕਹੀਦਾ ਹਾਂ ਨਈ, ਅਸੀਂ ਓ ਕਦੀ ਨੀ ਬਣਾਇਆ। ਤੁਸੀਂ ਦੱਸੋ ਮੈਂ, ਐਨਾਂ ਦੀ ਰੈਸਿਪੀ ਮੈਂ ਬਣਾਉ।
ਓ ਬੋਤ ਈਜ਼ੀ ਆ। ਬਸ ਅੰਬੀਆਂ ਨੂੰ ਤੁਸੀਂ ਬੋਇਲ ਕਰੋ ਓਸ ਤੋਂ ਬਾਦ ਜਦੋਂ, ਅੰਬੀਆਂ ਬੋਇਲ ਹੋਗੀਆਂ ਨਾ ਫੇਰ ਓਦੇ ਵਿੱ ਚ ਮਤਲਬ ਕੀ ਜਿੱਦਾਂ, ਹੁਣ ਓਨਾਂ ਨੂੰ ਵੀ ਛਿੱਲ ਲੈਣਾ ਅੰਬੀਆਂ ਨੂੰ। ਓ ਗਿੱਟਕ ਹੁੰਦੀ ਨਾ ਜਿਦਾਂ, ਓ ਰੱਖਣੀ ਆ ਓਹਦੀ। ਉਹ ਰੱਖਣੀ ਸਿਰਫ ਉਹਦੇ ਉੱਪਰ ਵਾਲਾ ਉਹ ਲਾਉਣਾ ਹੈ। ਛਿਲਕ ਹਾਂ, ਉਹ ਬੋਆਇਲ ਕਰਕੇ ਪਲਪ ਲਾ ਦਿਓਦਾ। ਪਲਪ ਨੀ ਲਾਉਣਾ। ਸਿਰਫ ਛਿਲਕਾ ਲਾਣਾ ਅੰਬੀ ਦਾ। ਉਹ ਏਦਾਂ ਰੱਖਿਆ ਹਾਂ ਅੰਬੀ ਸਾਬੂਦ ਹੀ ਰੱਖਣੀ ਆ। ਵੈਸੇ ਤਾਂ ਮਤਲਬ ਬਣਦਾ ਉਹ ਗਰਮ ਪਾਣੀ ਚ ਹੀ ਆ। ਪਰ ਬਾਅਦ ਚ ਜਿੱਦਾਂ ਫਰਿਜ ਰੱਖ ਦਿੰਦੇ ਹਾਂ ਜਾਂ, ਬਰਫ਼ ਪਾ ਲੈਂਦੇ ਹੁੰਦੇ ਹ। ਕਈ ਲੋਕ ਚੁੱਲੇ ਤੇ ਬਣਾਉਂਦੇ ਹੈ। ਬਹੁਤ ਸਵਾਦ ਬਣ--ਦਾ
ਨਹੀਂ ਜ ਫੇਰ ਇਹਦੇ ਚ ਉਹ ਨਹੀਂ ਪਾਉਂਦੇ। ਤੁਸੀਂ ਚੀਨੀ ਵਗੈਰਾ ਚ
ਹਾਂ ਜਿੱਦਾਂ ਉਹ, ਬੋਇਲ ਹੋ ਗਈਆਂ ਨਾ ਅੰਬੀਆਂ। ਉਸ ਤੋਂ ਬਾਅਦ ਵੀ, ਜੋਂ ਪਾ ਦੇਣੀ ਆ। ਪਾਣੀ ਪਾ ਦੋ, ਚੀਨੀ ਪਾ ਦੋ ਤੇ ਉਸ ਤੋਂ ਬਾਅਦ, ਵਿੱਚ ਕੀ ਕਹਿੰਦੇ ਆ। ਉਹ ਪਾ ਦੋ। ਚੀਨੀ ਪਾ ਕੇ ਨਾ ਫੇਰ ਪਾਣੀਆਂ ਜਿਦਾਂ ਉਹਨੂੰ, ਬੋਆਇਲ ਹੋ ਗਿਆ ਅੰਬੀਆਂ। ਫੇਰ ਉਹ ਪਾਣੀ ਨੂੰ ਵੀ ਜਿਹੜਾ ਨਾ। ਉਹਦੇ ਵਿੱਚ ਅੰ ਅੰਬੀਆਂ ਪਾ ਕੇ ਪਾਣੀ ਚ ਉਹਨੂੰ ਥੋੜਾ ਜਿਹਾ ਸੇਕ ਲਵਾ ਕੇ, ਚੀਨੀ ਪਾ ਦੋ ਚੀਨੀ ਪਾਉਣ ਤੋਂ ਬਾਅਦ। ਜੋ ਵੀ ਤੁਸੀਂ ਪਾਣਾ ਲੂਣ, ਮਿਰਚ, ਮਸਾਲਾ। ਫੇਰ ਵੀ ਮਤਲਬ, ਖੱਟਾ- ਮਿੱਠਾ ਬਣਦਾ ਨਾ। ਤੇ ਫੇਰ ਉਸ ਤੋਂ ਬਾਅਦ ਵਿੱਚ ਨਾ ਉਹ ਪਾ ਦੋ। ਬਸ ਫੇਰ
ਬੋਤਲ ਦੇ ਡੱਬੇ ਚ ਪਾ ਕੇ ਰੱਖ ਦੋ। ਹੈਂ
ਹਾਂ, ਤੇ ਹੁਨ ਠੰਡਾ ਕਰਕੇ ਪੀ ਲੋ। ਪੀ ਲੋ ਮਤਲਬ
ਕਰਨਾ ਤੇ ਫਿਰ ਉਹਦੇ ਚ ਇੱਕ ਇੱਕ ਪੀਸ ਵੀ ਪਾਣਾ ਨਾਲ
ਹਾਂ, ਅੰਬੀਆਂ ਪਾਣੀਆਂ ਫਿਰ ਉਹਦੇ ਵਿੱਚ ਜਿੱਦਾਂ ਸ ਸਰਵ ਕਰਾਂਗੇ ਨਾ ਉਹਦੇ ਚ ਅੰਬੀਆਂ ਪਾਉਣੀਆਂ ਫੇਰ ਉਹ ਏਦਾਂ ਖਾਦਾ ਜਾਂਦਾ ਆ ਹੁਣ ਜਿੱਦਾਂ ਦਾਲ ਥੱਲ ਓਦਾਂ ਹੀ ਉਹਨੂੰ ਇਕੱਲਾ ਪਾ ਅੰਬੀਆਂ ਕੱਢ ਕੇ ਉਹਦਾ ਜਿਹੜਾ ਪਾਣੀ ਆ ਉਹਨੂੰ ਆਮਪਨਾ ਕਹਿ ਦਿੰਦੇ ਆ ਤੇ ਜਿਹਦੇ ਵਿੱਚ ਚੰਬੀਆਂ ਹੋਣ ਫਿਰ ਉਹਨੂੰ ਸਾਡੇ ਇੱਥੇ ਮਲਾਂਝੂ ਆ ਸ਼ਿਕਸ਼ਾ ਕਹਿ ਦਿੰਦੇ
ਅੱਛਾ ਠੀਕ ਏ ਇਹ ਤੇ ਮੈਂ ਪਹਿਲੇ ਨਾਮ ਸੁਣਿਆ ਵੈਸੇ ਮੈਂ ਇਹ ਤਾ ਪਤਾ ਕਿ ਆਮ ਬੰਨਾ ਬੰਦਾ ਪਰ ਮੈਂ ਸ਼ਰਬਤ ਇਹ ਵੀ ਅੱਛਾ ਹੈਗਾ ਜਿਹੜਾ ਵਿੱਚ ਮਤਲਬ ਗਿਟਕ ਦਾ ਵੀ ਯੂਜ ਕਰੋ ਨਾਲ ਹੈ ਉਹਨੂੰ ਵੀ ਖਾਓ ਮਜ਼ੇ ਨਾਲ ਛੁਟਕਾਰੇ ਲੈ ਕੇ
ਹਾਂਜੀ ਹਾਂਜੀ ਏਦਾਂ ਹੀ ਹੁੰਦਾ ਆ ਓ ਪਤਾ ਮਤਲਬ ਜਿੱਦਾਂ ਹੁਣ ਸਾਡੇ ਜਿੱਥੇ ਮਤਲਬ ਅੰਬੀਆਂ ਨਾਲ ਖਾਂਦੇ ਆ ਹੁੰਦਾ ਆਮ ਪੰਨਾ ਈ ਆਮ ਪੰਨੇ ਵਰਗੇ ਹੁੰਦਾ ਉਹਦਾ ਸਵਾਦ ਪਰ ਜਿੱਦਾਂ ਹੁਣ ਲੋਕ ਕਿਹਨਾ ਜਿੱਥੇ ਗਿੱਟਕਾਂ ਐ ਜਿੱਦਾਂ ਉਹਦੇ ਜੋ ਗ ਅੰਬੀ ਦੀ ਗਿੱਟਕ ਹੁੰਦੀ ਆ ਉਹਦੇ ਤੇ ਉਹ ਲੱਗਾ ਰਹਿੰਦੇ ਨੇ ਪਲ ਪਾ ਜਿਹਾ ਹਨਾ ਫੇਰ ਉਹਨੂੰ ਜਿੱਦਾਂ ਨਾ ਸਾਡੇ ਇੱਥੇ ਤਾਂ ਏਦਾਂ ਖਾਂਦੇ ਜਿੱਦਾਂ ਹੁਣ ਜਿਹੜਾ ਪਾਣੀ ਆਮ ਪੰਨੇ ਵਾਲਾ ਨਾ ਕੋਲੀ ਚ ਪਾ ਲੈਣਾ ਗਿੱਟਕ ਪਾ ਲੈਣੀ ਤੇ ਪਾਣੀ ਫਿਰ ਜਿੱਦਾਂ ਨੂੰ ਉਹਦੇ ਨਾਲ ਨਾਲ ਚੂਸਣਾ ਮਤਲਬ
ਅੱਛਾ ਅੱਛਾ, ਉਹਦੇ ਵਿੱਚ ਡਬੋ ਡਬੋ ਕੇ ਜਿਵੇਂ ਕਿ ਅਸੀਂ ਚੁਸਕੀ ਚੁਸਕੀ ਖਾ ਰਹੇਗੀ ਹਨਾ
ਨਹੀਂ ਚੁਸਕੀ ਤਾਂ ਨੀ ਚੁਸਕੀ ਦਾ
ਜਿਵੇਂ ਬਰਫ਼ ਦਾ ਗੋਲਾ ਹੁੰਦਾ ਹ ਮਤਲਬ ਉਸਸੀ ਤਰ੍ਹਾਂ ਹੋ ਗਿਆ ਨਾ ਡਿਪ ਕਰਕੇ ਉਹਨੂੰ ਯੂਜ ਕਰੋ ਚੂਸ ਕਰੋ ਚੂਸੋ ਤੇ ਇਹਨੂੰ ਖਾਓ ਹੈ,
ਟਾਈਪ ਨਾ ਪਰ ਉਹ ਹੁੰਦਾ ਬਰਫ਼ ਦਾ ਗੋਲਾ ਵੱਖਰਾ ਹੁੰਦਾ ਉਹ ਵੱਖਰਾ ਹੁੰਦਾ ਹਾਂ, ਜਿਹੜਾ ਉਹਨੂੰ ਨਾ ਉਹ ਚੁਸਕੀ ਵਾਂਗੂ ਹੁੰਦਾ ਹਾਂ ਖਾਣ ਦਾ ਤਰੀਕਾ ਸੀਮਾਂ ਬਣਾ ਕੇ ਵੇਖਿਓ ਜਿਆਦਾ ਟਾਈਮ ਨੀ ਲੱਗਦਾ ਹੁਣ ਜਿੱਦਾਂ ਅਸੀਂ ਰੋਟੀ ਬਣਾਂਣੇ ਆ ਨਾ ਰੋਟੀ ਰੋਟੀ ਬਣਾਣ ਤੋਂ ਪਹਿਲਾਂ ਅੰਬੀਆਂ ਬੋਇਲ ਕਰਨੀਆਂ ਰੱਖ ਦੋ ਉਸ ਤੋਂ ਬਾਅਦ ਜਿੱਦਾਂ ਰੋਟੀਆਂ ਬਣਾਣ ਤੋਂ ਪਹਿਲਾਂ ਉਹਨੂੰ ਬਸ ਲਾ ਕੇ ਨਾ ਉਹਦੇ ਪਲਪ ਨੂੰ ਸੈਡ ਤੇ ਰੱਖ ਦੋ ਅੰਬੀਆਂ ਦੇ ਪਲਪ ਨੂੰ ਤੇ ਜਿੱਦਾਂ ਨਾ ਉਸ ਤੋਂ ਬਾਅਦ ਉਹ ਸਾਈਡ ਤੇ ਰੱਖ ਦੇਣਾ ਉਸ ਤੋਂ ਬਾਅਦ ਵਿੱਚ ਉੱਧਰ ਪਾਣੀ ਰੱਖ ਕੇ ਉਹਦੇ ਵਿੱਚ ਮਿੱਠਾ ਪਾ ਕੇ ਫੇਰ ਇਹ ਅੰਬੀਆਂ ਪਾ ਦੋ ਥੋੜ੍ਹੀ ਜਿਹੀ ਦੇਰ ਬੋਇਲ ਕਰੋ ਕਿ ਮਤਲਬ ਪਾਣੀ ਦੇ ਵਿੱਚ ਨਾ ਮਿਲ ਜਾਵੇ ਚੰਗੀ ਤਰ੍ਹਾਂ
ਹਾਂ ਥੋੜਾ ਚਿਪਚਿਪ ਜਾ ਹੋ
ਹਾਂ ਚਿਪ ਚਿੱਪਾ ਮਿੱਠਾ-ਮਿੱਠਾ ਜਿਹਾ ਜੇ ਫੇਰ ਉਸ ਤੋਂ ਬਾਅਦ ਰੋਟੀ ਬਣਾਦੇ ਬਣਾਦੇ ਤੱਕ ਉਹ ਹੋ ਜਾਂਦਾ ਫਿਰ ਉਹ,
ਇਧਰ ਹਾਂ ਇਕ-ਇਕ ਮਤਲਬ ਇਕ ਵਾਰੀ 'ਚ ਦੋ ਕੰਮ ਮ ਮੈ ਵੀ ਬੜੇ-ਬੜੇ ਕੰਮ ਕਰੇ ਆ ਕਿਉਂਕਿ ਮੇਰੇ ਵੀ ਬਹੁਤ ਕੰਮ ਹੁੰਦੇ ਨੇ
ਅਸੀਂ ਤੇ ਇਕ ਟਾਈਮ 'ਚ ਕਿਨਾ ਹੁਣ ਸਮਝ ਲੋ ਕੋਈ ਇਸ ਚੀਜ਼ ਨੂੰ ਅਸੀਂ ਜਿੱਦਾਂ ਉਹ ਦੁੱਧ ਨੂੰ ਉਬਾਲਾ ਦਵਾਣਾ ਨਾਲ ਉਹ ਭਾਂਡੇ ਧੋ ਲੈਦੇ ਹੁੰਦੇ ਆ ਓਨੀ ਦੇਰ ਚ ਉਬਾਲਾ ਆ ਜਾਂਦਾ ਨਹੀ ਤੇ ਫੇਰ ਆਟਾ ਗੁੰਨ ਲੈਂਦੇ ਹੁੰਦੇ ਆ ਜੇ ਭਾਂਡੇ ਸਾਫ਼ ਹੋਣ ਦਾ
ਹਾਂ, ਇਸ ਤਰ੍ਹਾਂ ਅਸੀਂ ਕਰਨੇ ਹਾ।
ਹੁਣ ਸਾਡੀ ਨਾ ਜਿਦਾਂ ਸਾਡੀ ਮੇਰੀ ਅਸੀਂ, ਅ ਸਾਡੀ ਫੈਮਿਲੀ 'ਚ ਮੰਮੀ ਵੈਸੇ ਅਸੀਂ ਜੁਆਇੰਟ ਫੈਮਿਲੀ ਆ ਉਦਾ 'ਚ ਮ ਆਪਣੀ ਫੈਮਲੀ ਦੀ ਤਰ੍ਹਾਂ ਹੀ ਪੰਜ ਜਣੇ ਆ ਮੰਮਾ ਪਾਪਾ ਇਕ ਮੇਰੀ ਵੱਡੀ ਭੈਣ ਤੇ ਇਕ ਮੇਰਾ ਜੁੜਵਾ ਭਰਾ ਤੇ ਜਿੱਦਾਂ ਨਾ ਭੈਣ ਬਾਹਰ ਚੱਲ ਗਈ ਸੀਗੀ ਫੇਰ ਉਸ ਤੋਂ ਬਾਅਦ ਨਾ ਮੰਮੀ ਤੇ ਜਿੱਦਾਂ ਭਰਾ ਆਇਆ ਭਰਾ ਤੁਹਾਨੂੰ ਪਤਾ ਐ ਉਹਦਾ ਭਰਾ ਨੂੰ ਜਿੱਦਾਂ ਮਤਲਬ ਇਕਲੇ ਚੱਲ ਤਾਂ ਜਾਂਦਾ ਪਰ ਉਹ ਖੁੱਦ ਜਾ ਕੇ ਨੀ ਖੁਸ਼ ਉਹਨੂੰ ਹੁੰਦਾ ਕਿ ਮੇਰੇ ਨਾਲ ਮੇਰੇ ਕੋਈ ਜਾਵੇ ਸਾਡੇ ਘਰ ਚੋ ਪੰਜਾ ਜਣਿਆਂ 'ਚ ਫੇਰ ਉਹ ਮੰਮੀ ਨੂੰ ਲੈ ਗਿਆ ਸੀ ਨੰ ਸਾਹਿਬ ਫਿਰ ਉਦੋ ਮੈਂ ਨਾਈ 'ਚ ਸੀ ਫਿਰ ਉਦੋ ਮਾੜਾ ਮੋਟਾ ਕਮ ਆਉਦਾ ਹੁੰਦਾ ਸੀ ਨਾ ਮੈ ਤਾਂ ਪਾਪਾ ਰਹੇ ਸੀ ਚਾਰ ਪੰਜ ਦਿਨ ਇਕਲੇ ਗਏ ਦੋ ਦਿਨ ਲਈ ਸੀ ਪਰ ਉਥੇ ਸਾਡਾ ਨਾ ਜਿਹੜਾ ਟਰੈਕਟਰ ਟਰਾਲੀ ਲੈ ਕੇ ਜਾਦੇ ਆ, ਸਾਡੇ ਚਾਚੇ ਦੇ ਮੁੰਡੇ। ਫੇਰ ਉਹ ਖਰਾਬ ਹੋ ਗਿਆ ਸੀ। ਤੇ ਫ਼ੇਰ ਉਥੇ ਰਏ, ਫਿਰ ਉਸ ਤੋ ਬਾਅਦ ਰੋ ਰੋਟੀਆਂ ਉਦੋ ਇਨੀਆਂ ਆਂਦੀਆਂ ਨਹੀ ਈ ਪਰ ਮਾੜੀਆਂ ਮੋਟੀਆਂ ਆਉਦੀਆਂ ਹੀ, ਕਮ ਚਲਾਓ। ਫਿਰ ਰੋਟੀਆਂ ਬਨਾਣੇ ਸੀ ਸੀ, ਹਾਂ ਨਹੀ ਫਰ ਉਸ ਤੋਂ ਬਾਅਦ ਹੌਲੀ-ਹੌਲੀ ਆ ਗਈਆਂ ਬਣਾਉਣੀਆਂ, ਹੁਣ ਜਿਦਾ ਆਪਾ ਪਿਛਲੇ ਸਾਲ, ਲਾਸਟ ਈਅਰ ਹਰੀ ਨਾਨੀ ਨੂੰ ਨਾ ਕੈਂਸਰ ਸੀ, ਤੇ ਮੰਮੀ ਉਥੇ ਜਾਂਦੀ ਹੁੰਦੀ ਹੀ। ਫੇਰ ਉਦੋ ਸਾਰਾ ਕਮ ਕਰਨਾ ਆ ਗਿਆ। ਉਦਾਂ ਆਉਣਾ ਨੀ ਸੀ ਕੁਛ ਵੀ, ਏਦਾ
ਹਾਂ, ਨਈ-ਨਈ ਵੈਸੇ ਤੇ ਦੇਖੋ ਪੜ੍ਹਾਈ ਵੀ, ਪੜ੍ਹਾਈ ਵੀ ਜਰੂਰੀ ਹੈਗੀ ਏ, ਤੇ ਨਾਲ-ਨਾਲ ਕਮ ਥੋੜਾ ਬ ਵੀ ਆਉਣਾ ਜਰੂਰੀ ਹੈਗਾ, ਕਿ ਬੰਦਾ ਪਤਾ ਕਿ ਬੱਚੇ ਡਿਪੈਂਡ, ਅਨਡੀਪੈਂਡ ਰਹਿਦੇ ਐ। ਚਲੋ ਬਈ ਕਿਸੇ ਉਪਰ ਡਿਪੈਂਡ ਨੀ, ਕੋਈ ਕਰਕੇ ਦੇਗਾ ਤੇ ਖਾਵਾਂਗੇ। ਏਹ ਹੈ ਕਿ ਅਜ ਕਲ ਦੇਖੋ ਪੜ੍ਹਾਈ ਵਾਸਤੇ ਈ ਬੱਚੇਆ ਨੂੰ ਬਾਹਰ ਜਾਣਾ ਪੈਦਾ ਹੈਗਾ। ਸਟੱਡੀ ਕਰਨ ਵਾਸਤੇ, ਉਥੇ ਕਮ ਸੇ ਕਮ ਹਾਂ ਆਪਣਾ ਤੇ ਪੇਟ ਭਰ ਸਕਦੇ ਜੇ ਨਾ?
ਕੋਈ ਖਵਾਂਦਾ ਵੀ ਹੈ ਨੀ ਅਜ ਕਲ, ਬੌਤ ਰੇਅਰ ਐ ਕਿ ਹਾਂ ਕੋਈ ਖਵਾਊਗਾ ਕਿਸੇ ਨੂੰ ਬਣਾ
ਹਾਂ, ਨਈ ਏਹ ਅਸੀ ਖੁੱਦ ਆਪਣੇ ਬੱਚਿਆਂ ਨੂੰ ਸਭ ਕੁਛ ਸਿਖਾਇਆ ਦਾ ਏ, ਮਨ ਮੇਰੀ ਗੁੜੀਆ ਹੈ, ਮੇਰਾ ਬੇਟਾ ਹੈ, ਆਪਣਾ ਪੇਟ ਭਰ ਲੈਂਦੇ ਨੇ ਬਣਾ ਕੇ। ਜੇਕਰ ਅਸੀ ਅ ਕਿਥੇ ਜਾਣਾ ਹੈ ਨਾ, ਮੰਮੀ ਨੇ, ਮੈ ਜਾਣਾ ਏ, ਪਾਪਾ ਨੇ ਜਾਣਾ ਏ ਤੇ ਮੈਨੂੰ ਪਿਛੋਂ ਟੈਸ਼ਨ ਨਈ ਏ ਉਹਨਾ ਦੀ।
ਤਾਂ ਮੈਂ ਗੱਲ ਕਰ
ਜੀ ਸਤਿ ਸ਼੍ਰੀ ਕਾਲ, ਠੀਕ ਹੈ ਜੀ, ਬਾਏ।